ਹਾਂਜੀ ਵਧੀਆ ਤੁਸੀ ਸੁਣਾਓ।
ਹਾਂਜੀ ਮੈਂ ਵੀ ਠੀਕ ਹੈਗੀ ਹਾਂ। ਹੋਰ ਹਾਲੇ ਤੁਹਾਡੇ ਕੋਲ ਟਾਈਮ ਹੈਗਾ? ਮੈਂ ਤੁਹਾਡਾ ਸਮਾਂ ਚਾਹੁੰਦੀ ਸੀ ਥੋੜ੍ਹਾ ਜਿਹਾ, ਮੈਨੂੰ ਕੋਈ ਜਾਣਕਾਰੀ ਚਾਹੀਦੀ ਸੀ, ਜੇ ਤੁਹਾਡਾ ਸਮਾਂ ਹੈਗਾ ਤੁਹਾਡੇ ਕੋਲ ਤਾਂ ਮੈਂ ਗੱਲ ਕਰ ਲਾਂ।
ਹਾਂਜੀ ਹਾਂਜੀ ਮੈਂ ਵਿਹਲੀ ਹਾਂ ਇਸ ਟਾਈਮ।
ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਉਹ ਮਿੱਤਰ ਹੈਗੀ ਸੁਖਮਨੀ ਉਹਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਉਹ ਤੁਹਾਡੇ ਪਿੰਡ ਦੀ ਹੈਗੀ। ਮੈਨੂੰ ਪਤਾ ਚੱਲਿਆ ਕੀ ਤੁਸੀ ਅੱਜ ਕੱਲ ਸਲੂਨ ਦਾ ਕੰਮ ਸਿੱਖ ਰਹੇ ਹੋ, ਤੇ ਮੈਨੂੰ ਵੀ ਇਹ ਕੰਮ ਸਿੱਖਣ ਚ ਬੜਾ ਜ਼ਿਆਦਾ ਸ਼ੌਕ ਹੈਗਾ, ਤੇ ਮੈਨੂੰ ਇਹਦੀ ਜਾਣਕਾਰੀ ਨੀ ਸੀ। ਤੇ ਸਾਡੇ ਘਰ ਵਾਲੇ ਵੀ ਇਨੇ ਜ਼ਿਆਦਾ ਖੁਸ਼ ਨੀ ਸੀ ਇਹਨੂੰ ਜਾਣ ਕੇ, ਤੇ ਮੈਂ ਜਾਣਨਾ ਚਾਹੁੰਦੀ ਆਾਂ ਕਿ ਤੁਸੀਂ ਕਿੰਨੇ ਕੁ ਖੁਸ਼ ਹੋ, ਕਿਵੇਂ ਜੁਇਨ ਕਰਨਾ ਹੈਗਾ ਤੇ, ਕੀ ਕੀ ਸਿੱਖ ਰਹੇ ਹੋ? ਮੈਨੂੰ ਤੁਸੀਂ ਪਲੀਜ਼ ਇਸ ਬਾਰੇ ਚ ਸਮਝਾਓ।
ਹਾਂਜੀ ਬਿਲਕੁਲ। ਇਹ ਕੰਮ ਵਿੱਚ ਬਹੁਤ ਵਧੀਆ ਸਾਡਾ ਸਕੇਲ ਹੈਗਾ ਹੈ। ਅੱਗੇ ਇਹਦੇ ਵਿੱਚ ਸਾਨੂੰ ਨੌਕਰੀਆਂ ਵੀ ਦੇਣਗੇ। ਸਾਰਾ ਕੁਛ ਇਹਦੇ ਵਿੱਚ ਸਿਖਾਇਆ
ਅੱਛਾ ਜੀ ਹਮ
ਪਾਰਟ ਦੀ ਅਲੱਗ ਅਲੱਗ ਫੀਸ ਹੈਗੀ ਹੈ। ਦਿੱਤੀ ਹੈ ਜੋ ਕਿ ਆਪਣਾ ਆਪਣਾ ਨੋਰਮਲ ਬੇਸਿਕ ਜਿਹਾ ਹੁੰਦਾ ਹੈ।
ਅੱਛਾ ਜੀ ਤੇ ਕਿੰਨੇ ਕੁ ਟਾਈਮ ਦਾ ਹੈਗਾ, ਕਿੰਨੇ ਕੁ ਸਮਾਂ ਲੱਗੇਗਾ ਤੁਹਾਨੂੰ ਸਿੱਖ
ਮੈਨੂੰ ਤਾਂ ਅਜੇ ਦੋ ਮਹੀਨੇ ਹੋਏ ਆ।
ਅੱਛਾ ਤੇ ਅ ਤੁਹਾਡਾ ਕਿੰਨੇ ਕੁ ਕੁਲ ਸਮਾਂ ਲੱਗੇਗਾ ਤੁਹਾਨੂੰ?
ਮੈਨੂੰ ਤਿੰਨ ਮਹੀਨੇ ਲੱਗਣਗੇ।
ਹੈਗਾ ਇਹਦਾ ਮਤਲਬ ਕਿ ਇਹ ਜਿਹੜਾ ਤੁਸੀਂ ਹੁਣ ਕੋਰਸ ਕਰ ਰਹੇ ਹੋ ਇਹ ਆਪਣੇ ਆਪ ਦਾ ਹੈਗਾ ਹੈ।
ਹਾਂਜੀ ਆਪਣੇ ਆਪ ਦਾ ਏ। ਅਸੀਂ ਅੱਗੇ ਵੀ ਇਹਨੂੰ ਵਧਾ ਸਕਦੇ ਹਾਂ ਆਪਾਂ ਅੱਗੇ ਫੀਸ ਦੇ ਕੇ
ਅੱਛਾ, ਅੱਛਾ ਅੱਛਾ ਤੇ ਇੱਥੇ ਜਿੱਥੇ ਤੁਸੀਂ ਸਿੱਖ ਸਖਦੇ ਹੈਗੇ ਹੋ, ਇਹ ਜਿਹੜਾ ਹੈਗਾ ਮੁੰਡੇ ਕੁੜੀਆਂ ਦੋਨਾਂ ਵਾਸਤੇ ਹੈਗਾ ਜਾਂ ਇਕੱਲੇ ਕੁੜੀਆਂ ਵਾਸਤੇ ਹੈਗਾ?
ਹਾਂਜੀ ਦੋਵੇਂ ਮੁੰਡੇ ਵੀ ਆਉਂਦੇ ਆ ਵਿੱਚ ਸਿੱਖਣ ਕੁੜੀਆਂ ਵੀ ਆਉਂਦੀਆਂ ਨੇ। ਸਿਖਾਉਣ ਵਾਲੇ ਵੀ ਸਰ ਵੀ ਹੈਗੇ ਆ ਤੇ ਮੈਡਮਾਂ ਵੀ ਨੇ।
ਅੱਛਾ ਅੱਛਾ ਅੱਛਾ, ਤੇ ਇਹ ਫਿਰ ਜਿਹੜੇ ਹੈਗੇ ਨੇ ਸਾਰੇ ਤਿੰਨ ਤਿੰਨ ਮਹੀਨੇ ਦਾ ਹੀ ਸਿੱਖ ਰਹੇ ਹੈਗੇ ਨੇ ਕਿ ਸਾਰੇ ਕੋਈ ਹੋਰ ਵੀ ਲੰਬੇ ਟਾਈਮ ਦਾ ਸਿੱਖ ਰਹੇ ਹੈਗੇ ਨੇ ਮੈਨੂੰ ਤੁਸੀਂ ਸਾਰੇ ਜਿਹੜੇ ਕੋਰਸਿਸ ਹੈਗੇ ਨੇ ਹੋਰ ਵੀ ਕਰ ਰਹੇ ਨੇ ਸਾਰੇ ਦੱਸੋ ਨਾ ਤਾਂ ਕਿ ਮੈਂ ਫਿਰ ਇਹ ਸੋਚ ਸਕਾਂ ਕਿ ਮੇਰੇ ਵਾਸਤੇ ਕਿਹੜਾ ਫ਼ ਫਾਇਦੇ ਵਾਲਾ ਹੈਗਾ।
ਹਾਂਜੀ ਕੋਈ ਇੱਕ ਸਾਲ ਦਾ ਵੀ ਹੁੰਦਾ ਜਿਹਦੇ ਵਿੱਚ ਪ੍ਰੋਪ ਪਰ ਸਾਨੂੰ ਡਿ ਡਿਪਲੋਮਾ ਮਿਲ ਜਾਂਦਾ ਏ ਉਹਦੇ ਵਿੱਚ।
ਅੱਛਾ ਜੀ ਹਮ ਤੇ ਫੇਰ ਇਹ ਜੇ, ਅੱਛਾ-ਅੱਛਾ ਤੇ ਜੇ ਕਿਸੇ ਨੇ ਇੱਕ ਸਾਲ ਦਾ ਕੀਤਾ ਤੇ ਫੇਰ ਕੀ ਹੈ ਉੱਥੇ ਉਹਨਾਂ ਨੂੰ ਫਿਰ ਬਾਅਦ ਵਿੱਚ ਆਪਣੇ ਕੋਲ ਨੌਕਰੀ ਵੀ ਦੇ ਦਿੰਦੇ ਹੈਗੇ ਨੇ ਜਾਂ ਉਹਨੂੰ ਬਾਹਰ ਫ਼ੇਰ ਲੱਭਣੀ ਪਏਗੀ ਇੱਕ ਸਾਲ? ਤੋਂ ਬਾਅਦ
ਨਹੀਂ ਜੀ ਉਹ ਪ੍ਰੋਪ ਉਹਦੇ ਵਿੱਚੋਂ ਹੀ ਨੌਕਰੀ ਦੇਣਗੇ ਤੁਹਾਨੂੰ।
ਅੱਛਾ ਅੱਛਾ ਤੇ ਜੇ ਕਿਸੇ ਦਾ ਨੌਕਰੀ ਕਰਨ ਦਾ ਨਾ ਮਨ ਕਰੇ ਤੇ ਆਪਣਾ ਓ ਖੋਲਣਾ ਚਾਹੇ ਤੇ ਫ਼ੇਰ ਇਹ ਵਿਚ ਕੋਈ ਅੜੰਗਾ ਤਾਂ ਨਹੀਂ ਪਾਉਣਗੇ ਜਾਂ ਓਦੀ ਸਹਾਇਤਾ ਕਰਨਗੇ, ਉਹ ਆਪਣੇ ਪੈਰਾਂ ਤੇ ਖੜਾ ਹੋਣ ਚੁੰਦਾ?
ਹਾਂਜੀ ਬਿਲਕੁਲ, ਓ ਉਹਦੀ ਸਹਾਇਤਾ ਕਰਨਗੇ ਕਿ ਉਹ ਆਪਣੇ ਪੈਰਾਂ ਤੇ ਖਲੋਏ। ਉਹਨੂੰ ਸਾਰਾ ਆਪਣਾ ਸਾ ਸਾਡੀ ਸਾਰੇ ਮਦਦ ਕਰਦੇ ਆ ਉਹ ਵਿੱਚ
ਅੱਛਾ ਅੱਛਾ, ਤੇ ਚਲੋ ਇੱਥੇ ਤਾਂ ਸ ਸਟਾਫ ਵੀ ਸਾਰਾ ਚੰਗਾ ਹੈਗਾ ਹੈ, ਤੇ ਅਹ ਸਾਰਾ ਤੁਸੀਂ ਚੰਗਾ ਸਿੱਖ ਰਹੇ ਹੋ ਤੁਹਾਨੂੰ ਬੜਾ ਚੰਗਾ ਲੱਗ ਰਿਹਾ ਪਰ ਤੁਹਾਨੂੰ ਪਤਾ ਹੀ ਹੈਗਾ ਕਿ ਕੁੜੀਆਂ ਦਾ ਫ਼ ਫਿਰ ਵਿਆਹ ਹੋ ਕੇ ਕਿਸੇ ਹੋਰ ਸ਼ਹਿਰ ਚਲੇ ਜਾਂਦੇ ਹੈਗੇ ਨੇ। ਤੇ ਜੇ ਮੈਂ ਕਿਸੇ ਇੱਥੇ ਤਾਂ ਚਲੋ ਇਹ ਮਦਦ ਕਰ ਦੇਣਗੇ, ਜੇ ਮੈਂ ਕਿਸੇ ਹੋਰ ਸ਼ਹਿਰ ਚੱਲ ਗਈ ਤਾਂ ਫਿਰ ਮੇਰਾ ਕੀ ਹੋਊਗਾ। ਉੱਥੇ ਫਿਰ ਮੈਨੂੰ ਇਹ ਮਦਦ ਕਰਨਗੇ? ਇਹਨਾਂ ਦੀ ਹੋਰ ਵੀ ਸ਼ਾਖਾਵਾਂ ਹੈਗੀਆਂ ਨੇ ਉੱਥੇ?
ਹਾਂਜੀ ਹਾਂਜੀ ਇਹਨਾਂ ਦੀ ਸ਼ਾਖਾਵਾਂ ਅਲੱਗ ਅਲੱਗ ਸ਼ਹਿਰ ਦੇ ਵਿੱਚ ਹੈਗੀਆਂ ਨੇ। ਆਪਾਂ ਜਿੱਥੇ ਮਰਜ਼ੀ ਇਹਨਾਂ ਨੂੰ ਜੁਆਇਨ ਕਰ ਸਕਦੇ ਆ ਦੁਬਾਰਾ
ਅੱਛਾ ਅੱਛਾ ਤੇ ਮਤਲਬ ਮੈਂ ਇਥੋਂ ਇੱਕ ਵਾਰ ਸਿੱਖ ਲਿਤਾ ਤੇ ਉਹ ਮੇਰੇ ਸਿੱਖੇ ਹੋਏ ਦੀ ਮਾਨਤਾ ਕਿਧਰੇ ਵੀ ਇਹਨਾਂ ਦੀ ਸ਼ਾਖਾ ਹੋਏਗੀ ਓਥੇ ਹੋਏਗੀ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਜਾਏਗੀ ਜੀ।
ਤੇ ਇੱਕ ਹੋਰ ਮੈਨੂੰ ਗੱਲ ਦੱਸੋ ਕੋਮਲ ਕਿ ਅਗਰ ਜਿਵੇਂ ਸਪੋਜ਼ ਮੈਂ ਮਤਲਬ ਮੰਨਿਆ ਕਿ ਮੈਂ ਪਹਿਲੇ ਤਿੰਨ ਮਹੀਨੇ ਦਾ ਕੀਤਾ ਹੈਗਾ। ਕਿਉਂਕਿ ਮੈਂ ਪਹਿਲੇ ਸੋਚ ਰਹੀ ਸੀ ਮੈਂ ਦੇਖ ਹਾਂ ਜਗ੍ਹਾ ਕਿਵੇਂ ਦੀ ਹੈਗੀ ਹੈ, ਲੋਕ ਕਿਵੇਂ ਦੇ ਹੈਗੇ ਨੇ, ਤੇ ਚਲੋ ਮੈਨੂੰ ਵੀ ਇਹ ਸਮਝ ਆਉਂਦਾ ਕਿ ਨਹੀਂ ਆਉਂਦਾ, ਹਰ ਕੋਈ ਹਰ ਕੰਮ ਵਾਸਤੇ ਤਾਂ ਬਣਿਆ ਨਹੀਂ ਹੁੰਦਾ। ਤੇ ਫੇਰ ਜੇ ਮੈਂ ਇਹਨੂੰ ਵਧਾਉਣੇ ਚਾਵਾਂ ਇਹਨੂੰ ਛੇ ਮਹੀਨੇ ਦਾ ਕਰਨਾ ਚਾਹਵਾਂ ਜਾਂ ਇੱਕ ਸਾਲ ਦਾ ਤੇ ਉਹ ਅਲਾਓ ਕਰਦੇ ਉੱਥੇ ਸਾਨੂੰ ਦੇਣਗੇ ਉਹ ਕਰਨ ਦੀ ਮਾਨਤਾ ਦੇਣਗੇ ਕਿ ਹਾਂਜੀ ਤੁਸੀਂ ਇਹਨੂੰ ਵਧਾ ਸਕਦੇ ਜਾਂ ਨਾਲੇ ਕਰ ਸਕਦੇ ਹੋ ਜਾਂ ਫਿਰ ਸਾਡੇ ਤੋਂ ਦੁਬਾਰਾ ਉਹਦੀ ਫੀਸ ਵਸੂਲਣਗੇ?
ਨਹੀਂ ਨਹੀਂ ਜੀ ਇਹਦੇ ਵਿੱਚ ਹੀ ਸਾਨੂੰ ਅੱਗੇ ਕਰਵਾ ਅਗਰ ਅਸੀਂ ਚਾਹੁੰਦੇ ਆ ਹਾਂ ਵੀ ਅਸੀਂ ਇਹਨੂੰ ਵ ਦਾਣਾ ਏ ਅਸੀਂ ਹੋਰ ਸਿੱਖਣਾ ਏ ਤੇ ਸਾਨੂੰ ਇਦੇਂ ਵਿੱਚ ਹੀ ਕਰਵਾ ਤਾਂ ਨਹੀਂ ਹੈ
ਅੱਛਾ ਜੀ ਇਹ ਤਾਂ ਬਹੁਤ ਵਧੀ ਅੱਛਾ ਜੀ ਬਹੁਤ ਵਧੀਆ ਗੱਲ ਏ। ਤੇ ਤੁਹਾਡੇ ਇਹ ਕੀ ਹੈਗਾ? ਤੁਹਾਡਾ ਰੂਟੀਨ ਤੁਹਾਡੇ ਦਿਨਚਰੀਆ ਕੀ ਹੈਗੀ? ਕਿੰਨੇ ਵਜੇ ਜਾਂਦੇ ਹੋ? ਕਿੰਨਾ ਟਾਈਮ ਦਿੰਦੇ ਹੋ? ਕਿਵੇਂ ਹੁੰਦਾ ਹੈਗਾ?
ਮੈਂ ਸਵੇਰੇ ਦਸ ਵਜੇ ਜਾਂਦੀ ਹਾਂ ਫਿਰ ਸ਼ਾਮੀ ਪੰਜ ਵਜੇ ਵਾਪਸ ਆਉਂਦੀ ਹਾਂ।
ਅੱਛਾ ਜੀ, ਕਾਫੀ ਲੰਬਾ ਟਾਈਮ ਹੈਗਾ। ਹੈ ਕਾਫੀ ਲੰਬਾ ਸਮੇਂ ਤੁਸੀਂ ਉਥੇ ਦਿੰਦੇ ਹੋ ਤੇ ਫਿਰ ਤੁਹਾਡੇ ਦੁਪਹਿਰ ਦੇ ਭੋਜਨ ਦਾ ਤੇ ਆ ਥੋੜਾ ਜਿਹਾ ਜਿਵੇਂ ਥੱਕ ਜਾਈਦਾ ਆਰਾਮ ਅਰੂਮ ਦਾ ਉਹ ਕੋਈ ਉਹ ਧਿਆਨ ਰੱਖਦੇ ਨੇ ਕੇ
ਹਾਂਜੀ ਹਾਂਜੀ ਅਸੀਂ ਆਪਣਾ ਖਾਣਾ ਵੀ ਲੈ ਕੇ ਜਾ ਮੈਂ ਨਾਲ। ਉੱਥੇ ਰੈਸਟ ਕਰਨ ਵੀ ਸਾਨੂੰ ਦਿੰਦੇ ਨੇ
ਅੱਛਾ-ਅੱਛਾ ਤੇ ਇੱਕ ਹੋਰ ਗੱਲ ਦੱਸੋ? ਕਿ ਤੁਹਾਨੂੰ ਉਹਨਾਂ ਦੀ ਵਰਦੀ ਪਾਣੀ ਪੈਂਦੀ ਹੈ? ਕਿ ਤੁਸੀਂ ਆਪਣਾ ਹੀ ਕੱਪੜੇ ਪਾ ਕੇ ਜਾਂਦੇ ਹੋ?
ਨਹੀਂ ਉਹਨਾਂ ਦੀ ਵਰਦੀ ਲੱਗੀ ਹੋਈ ਹੈ।
ਅੱਛਾ, ਤੇ ਹੁਣ ਬਸ ਮੈਨੂੰ ਇੱਕ ਹੋਰ ਤੁਸੀਂ ਲਾਸਟ ਇੱਕ ਅੰਤ ਵਿੱਚ ਇਕ ਗੱਲ ਦੱਸੋ? ਕਿ ਜਿਵੇਂ ਤੁਸੀਂ ਉਥੇ ਕਰ ਰਹੇ ਹੋ ਤੇ ਤੁਸੀਂ ਆਪਣਾ ਇੱਕ ਰੁਤਬਾ। ਤੇ ਇੱਕ ਜਗਾ ਬਣਾਈ ਹੋਈ ਹੈਗੀ ਏ। ਤੇ ਤੁਸੀਂ ਬਹੁਤ ਚੰਗੇ ਹੋਵੋਗੇ ਤਾਂ ਹੀ ਤੁਸੀਂ ਇੰਨੀ ਤਾਰੀਫ਼ ਕਰ ਰਹੇ ਹੋ ਉਹ ਵੀ ਤੇ ਹੋਣਗੇ ਤੇਜ਼। ਜੇ ਮੇਰਾ ਸਿੱਖਣ ਨੂੰ ਮਨ ਕਰੇ ਤਾਂ ਤੁਸੀਂ ਮਤਲਬ ਮੇਰੇ ਬਾਰੇ 'ਚ ਉੱਥੇ ਉਹਨਾਂ ਨੂੰ ਪੁੱਛ ਲਓਗੇ ਕਿ ਹੋਰ ਉਹਨਾਂ ਕੋਲ ਸੀਟ ਹੈਗੀ ਹੈ ਤੇ ਮੈਂ ਕਦੋਂ ਤੋਂ ਆ ਸਕਨੀ ਹਾਂ ਇਹ ਸਾਰੀ ਮੈਨੂੰ ਤੁਸੀਂ ਬਤਾ ਦਓਗੇ ਫੋਨ ਕਰਕੇ ਦੱਸ ਦਿਓਗੇ।
ਹਾਂਜੀ-ਹਾਂਜੀ ਬਿਲਕੁਲ।
ਅੱਛਾ ਤੇ ਇਹ ਫਿਰ ਮੈਂ ਤੁਹਾਨੂੰ ਕਿੰਨ ਕਿੰਨੇ ਕੁ ਦਿਨ ਚ ਮੈਂ ਤੁਹਾਨੂੰ ਫੋਨ ਕਰਾਂ।
ਕੋਈ ਨੀ ਮੈਂ ਤੁਹਾਨੂੰ ਇੱਕ ਦੋ ਦਿਨ ਦਾ ਟਾਇਮ ਦੇਨੀ ਆ।
ਅੱਛਾ, ਤੇ ਫੇਰ ਤੁਸੀਂ ਪੁੱਛ ਕੇ ਨਾ ਹੋਰ ਸਾਰੀ ਕੋਈ ਚੀਜ਼ ਪਤਾ ਕਰਕੇ ਤੇ ਕੁਛ ਆਪਣੇ ਵੱਲੋਂ ਵੀ ਸੋਚ ਲੈਣਾ ਜਿਹੜਾ ਮੈਂ ਨਹੀਂ ਸੋਚ ਸਕਦੀ। ਤੇ ਮੈਨੂੰ ਤੁਸੀਂ ਜ਼ਰੂਰ ਦੱਸਿਆ ਜੇ ਤਾਂ ਕਿ ਮੈਂ ਵੀ ਤੁਹਾਡੇ ਵਰਗੇ ਬਣ ਸਕਾਂ ਤੇ ਸਿੱਖ ਸਕਾਂ। ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਮਲ ਜੀ।
ਸਤਿ ਸ੍ਰੀ ਅਕਾਲ ਜੀ।